ਜੀ ਠੀਕ ਆ ਜੀ ਵਧੀਆ। ਤੁਸੀਂ ਦੱਸੋ?
ਵਧੀਆ -ਵਧੀਆ ਜੀ ਆਪਣਾ।
ਹੋਰ, ਨਾ ਲਿਆ ਬੱਚਿਆਂ ਨੇ।
ਬੱਚੇ ਡੇ ਨਉਣ।
ਅੱਛਾ, ਮਸਤੀ ਡੇ ਆ ਕਰਨ ਫੇਰ।
ਕੀ ਹਾਂ, ਬੜੇ ਟਾਈਮ ਦੀ, ਅਹੀਂ ਨਾਉਣਾ- ਨਾਉਣਾ। ਮੈਂ ਕਿਆ ਚੱਲ ਜਿੰਨਾ ਚਿਰ- ਨੋ ਡੇ ਲਾਗੇ ਬੈਠੇ ਤੇ-
ਆਂ ਚਲੋ, ਵਧੀਆ ਗੱਲ ਆ।
ਹਾਂਜੀ- ਹੋਰ ਵਧੀਆ- ਵਧੀਆ ਤੁਸੀਂ ਦੱਸੋ। ਭਾਅਜੀ ਵੀ ਗਏ ਤੇ ਓਧਰ ਪਿੰਡ ਥੋੜ੍ਹੀ ਲਈ ਪੈਲੀ ਠੇਕੇ ਤੇ ਓਥੇ ਗਏ।
ਅੱਛਾ -ਅੱਛਾ ਠੀਕ ਆ। ਹਮ ਹੁਣ ਮੌਸ- ਸਮ ਇਵੇਂ ਦਾ ਨਾ ਗਰਮੀ ਦੇ ਵਿੱਚ, ਬੜੇ ਤਿਉਹਾਰ ਵਗੈਰਾ ਆਉਂਦੇ ਆ।
ਹੂੰ, ਹੂੰ ਹਾਂਜੀ ਹਾਂਜੀ
ਮੇਲੇ ਆਉਂਦੇ ਆ, ਤਿਉਹਾਰ ਆਉਂਦੇ ਆ। ਕਿੰਨਾ ਮਜ਼ਾ ਆਉਂਦਾ ਲੋਕਾਂ ਨੂੰ। ਜਾਂਦੇ ਲੋਕੀ ਮੇਲਾ ਵੇਖਣ।
ਹਾਂ ‌‌ਮੇਲਾ ਵੇਖਣ। ਸਈ ਗਰਮੀਆਂ 'ਚ ਮੈਨੂੰ ਲੱਗਦਾ ਜਿਆਦਾ ਆਉਂਦੇ ਆ।
ਹਾਂਜੀ ਹਾਂਜੀ ਗਰਮੀਆਂ 'ਚ ਹੀ ਆਂਦੇ ਆ ਜਾਦਾ। -ਤਾਡੇ ਅਕੋਰਡਿੰਗ ਤਾਨੂੰ ਕੇੜਾ ਮਤਲਬ ਤਿਉਹਾਰ ਜੇੜਾ ਉਹ ਵਧੀਆ ਲੱਗਦਾ ਏ।
ਮੈਨੂੰ ਵਧੀਆ ਲੱਗਦਾ ਜੇ ਦੀਵਾਲੀ।
ਠੀਕ ਆ ਅੱਛਾ, ਤਾਨੂੰ ਦਿਵਾਲੀ ਲੱਗਦਾ ਮੈਨੂੰ ਵਿਸਾਖੀ ਬੜਾ ਵਧੀਆ ਤਿਉਹਾਰ ਲੱਗਦਾ ਏ।
ਮਿਨੂੰ ਦੀਵਾਲੀ ਵਧੀਆ ਲੱਗਦਾ ਕਿਉਂਕਿ ਲਾਈਟਸ ਵਗੈਰਾ ਚੱਲਦੀਆਂ, ਪਟਾਕੇ ਵਗੈਰਾ। ਤੇ
ਹੂੰ -ਤਾਡੇ ਅਕੋਰਡਿੰਗ ਦੀਵਾਲੀ ਤਾਨੂੰ ਕਿਉਂ ਹੂੰ ਹਾਂਜੀ ਤਾਨੂੰ ਕਿਉਂ ਪਸੰਦ ਵਾ ਦੀਵਾਲੀ ਜਾਦਾ ਮਤਲਬ।
ਮੈਨੂੰ ਜਾਦਾ ਏ ਵੀ ਮਲਬ- ਏਸ ਰੀਜ਼ਨ ਨਾਲ ਵੀ ਮੈਨੂੰ ਲੱਗਦਾ ਵੀ ਜਿੱਦਾਂ- ਐ ਰੋਸ਼ਨੀ ਰੌਸ਼ਨੀ ਹੁੰਦੀ ਚਾਰ ਚੁਫੇਰੇ, ਜਦੋਂ ਆਪਾਂ ਲਾਈਟਸ ਵਗੈਰਾ ਲਗਾਨੇ ਆਂ ਜਾਂ ਦੀਵੇ ਜਗਾਨੇ ਆਂ। ਮੈਨੂੰ ਏ ਵਧੀਆ ਲੱਗਦਾ, ਤੇ ਇੱਕ ਮੈਨੂੰ ਏ ਵੀ ਮਤਲਬ ਥੋੜ੍ਹਾ ਜਿੱਦਾਂ- ਭਾਈਚਾਰਕ ਸਾਂਝ ਵੀ ਬਣੀ ਰੈਂਦੀ ਆ, ਅਹੀਂ ਇੱਕ ਦੂਜੇ ਨੂੰ ਮਿਠਿਆਈ ਵੀ ਦੇ ਦਿੰਦੇ ਆਂ। ਵੀ ਹਾਂ- ਇਹ ਗਲ਼ੀ ਹੈ ਤੇ ਇੱਕ ਦੂਜੇ ਦੇ ਘਰ ਵੀ ਚਲ ਜਾਈ ਦਾ। ਇਜ ਦ ਗੈਸਟ ਵੀ ਚਲੋ ਦੇ ਕੇ ਉਹਨੇ ਦੀਵਾਲੀ ਆ। ਤਿਉਹਾਰ ਹੈ ਤੇ ਇੱਕ। ਪਟਾਕੇ ਵਗੈਰਾ ਵੀ ਚਲੋ ਚਲਾਉਣੇ ਤਾਂ ਨਹੀਂ ਵਧੀਆ ਬਟ। ਤਿਉਹਾਰ ਦੇ ਅਕੋਰਡਿੰਗ ਜਿੱਦਣ ਹੋਵੇ ਉਦਣ ਤੇ ਵਧੀਆ ਲੱਗਦੇ। ਹਾਂ ਵੀ ਜ਼ਿਆਦਾ ਜਿਹੜੇ। ਨੁਕਸਾਨ ਦੇਣ ਉਹ ਨਾ ਚਲਾਓ ਨੌਰਮਲ। ਤੇ ਜਿਹੜੇ ਉਹ ਸਹੀ ਆ।
ਹਾਂ ਚਲਾ ਸਕਦੇ ਹਾਂ ਹਾਂਜੀ ਉਹੀ ਨਾ ਹੁਣ ਜਿੱਦਾਂ ਵਿਸਾਖੀ ਦਾ। ਤਿਉਹਾਰ ਹੈ। ਇਹ ਕਿਸਾਨਾਂ ਦਾ ਤਿਉਹਾਰ ਹੈ, ਨਾ ਜਿਸ ਦਿਨ ਕਿਸਾਨਾਂ ਦੀਆਂ। ਫਸਲਾਂ ਫਸਲਾਂ ਪੱਕ ਜਾਂਦੀਆਂ ਉਹ ਦੇਖ ਕੇ ਬੜਾ ਖੁਸ਼ ਹੁੰਦੇ ਆ। ਕਿ ਸਾਡੀ ਫਸਲ ਪੱਕ ਗਈ ਆ ਤੇ ਆਪਾਂ ਮਤਲਬ, ਕਿ ਇੱਕ ਕਹਾਵਤ ਨੀ ਇਹਨਾਂ ਦੀ ਸੁਣੀ। ਅ ਅ ਕੱਛੇ ਮਾਰ ਵੰਜਲੀ ਆਨੰਦ ਛਾ ਆ ਗਿਆ। ਮਾਰ ਦਾਦਮਾਮੇ ਜੱਟ। ਜੱਟ ਮੇਲੇ ਆ ਗਿਆ। ਲੋਕ ਆਪਣੀ ਫਸਲ ਨੂੰ ਵੇਖ ਕੇ ਕਿਸਾਨ ਬੜਾ ਨੱਚਦਾ ਹੈ, ਖੁਸ਼ ਹੁੰਦਾ ਹੈ, ਕਿ ਮੇਰੀ ਫਸਲ। ਪੱਕ ਗਈ ਆ ਹੁਣ ਜਾਏਗੀ। ਮੈਨੂੰ ਇਹਦੇ ਬਦਲੇ ਕੁਛ ਮਿਲੇਗਾ। ਮੇਲੇ ਵੇਖਾਂਗਾ, ਵਿਸਾਖੀ ਜਾਵਾਂਗਾ।
ਨਾਲੇ ਇਹ ਸਭ ਤੋਂ ਵੱਡੀ ਗੱਲ ਵੀ ਸਾਡੇ ਗੁਰੂਆਂ ਦਾ ਜਿਹੜਾ ਉਹਨਾਂ ਦਾ। ਵੀ ਖਾਲਸਾ ਦੀ ਸਥਾਪਨਾ ਇਹ ਜਿਹੜੀ ਹੈ ਇਹ।
ਬਸ, ਬਸ ਹਾਂਜੀ, ਹਾਂਜੀ ਉਹੀ ਨਾ ਖ਼ਾਲਸਾ।
ਦਾ ਮਤਲਬ ਕਿ ਮਤਲਬ ਖੁਸ਼ੀ ਦਾ ਦਿਨ ਹੁੰਦਾ ਹਾਂ। ਮਹੱਤਵਪੂਰਨ ਹੁੰਦਾ ਹੈ।
ਹਾਂ ਇਹ ਨਾ ਕਿਉਂਕਿ ਇਹਦੇ ਵਿੱਚ ਹਾਂ। ਇਹਦੇ ਵਿੱਚ ਇਹ ਹੁੰਦਾ ਨਾ ਕਿ ਹਰ ਇੱਕ ਚੀਜ਼ ਨੂੰ। ਲੈ ਕੇ ਗਿਆ। ਤੇ ਉਹਦੇ ਬਦਲੇ ਉਹਨਾਂ ਨੂੰ ਕੁਛ ਪੈਸੇ ਵੀ ਮਿਲਦੇ ਆਂ। ਜਿਹਨੂੰ ਲੈ ਕੇ ਆਪਣੇ ਘਰ ਦਾ ਖਰਚਾ। ਖ਼ਰਚਾ ਤੋਰਦੇ ਆ ਕੁਛ ਰਾਸ਼ਨ ਪਾਣੀ ਲੈ ਕੇ ਆਉਂਦੇ ਆ। ਫੇਰ ਉਹ ਕੁਛ ਆਪਣੇ ਲਈ ਵੀ ਰੱਖਦੇ, ਕਿ ਅਸੀਂ ਮੇਲੇ ਦੇਖਣੇ ਆਂ। ਵਧੀਆ ਤਰੀਕੇ ਦੇ ਨਾਲ ਕਿ। ਛੇ ਮਹੀਨੇ ਹੋ ਗਏ ਸਾਨੂੰ, ਛੇ ਮਹੀਨੇ ਤੋਂ ਬਾਅਦ ਇਹ ਚੀਜ਼ ਵੇਖਣ ਨੂੰ ਮਿਲੀ ਹੈ ਨਾ ਕਿਸਾਨ ਦੇਖਦਾ‌ ਆਪਣੀ ਫਸਲ ਨੂੰ, ਛੇ ਮਹੀਨੇ ਬਾਅਦ ਉਹਨੂੰ ਇਹ ਚੀਜ਼ ਮਿਲਦੀ ਆ। ਇਹ ਚੀਜ਼ਾਂ, ਹਾਂਜੀ ਇਹ ਚੀਜ਼ਾਂ, ਬੜੀਆਂ ਮਾਇਨੇ ਰੱਖਦੀਆਂ ਕਿਸਾਨਾਂ ਛੋਟੇ ਛੋਟੇ ਕਿਸਾਨਾਂ ਵਾਸਤੇ ਬਹੁਤ ਮਾਇਨੇ ਰੱਖਦਿਆਂ, ਨਿੱਕੀ ਨਿੱਕੀ ਖੁਸ਼ੀ ਉਹਨਾਂ ਨੂੰ ਹਾਂ, ਬਹੁਤ ਖੁਸ਼ ਕਰ ਦਿੰਦੇ ਹਾਂ ਨਿੱਕੀ ਨਿੱਕੀ।
ਕਿਉਂਕਿ ‌ਜਿੰਨਾ, ਜਿੰਨਾ ਵੀਂ ਹੁੰਦਾ ਜੀ, ਉਹ ਛੇ ਮਹੀਨੇ ਬਾਅਦ ਉਹਨਾਂ ਦੀ ਫਸਲ ਤੋਂ ਆਉਣਾ ਹੁੰਦਾ ਨਾ, ਉਹਨਾਂ ਨੂੰ ਆਟੋਮੈਟਿਕਲੀ ਜ਼ਿਆਦਾ ਖੁਸ਼ੀ ਹੁੰਦੀ ਆ ਵੀ, ਸਾਡੀ ਛੇ ਮਹੀਨੇ ਦੀ ਕਮਾਈ ਜਿਹੜੀ ਆ ਉਹ ਸਾਡੀ
ਹਾਂਜੀ ਹਾਂਜੀ, ਉਹੀ ਨਾ ਉਹੀ ਫਸਲ ਆਪਣੀ ਵੱਲ ਵੇਖ ਕੇ ਉਹਨਾਂ ਨੇ ਖੁਸ਼ ਹੋਣਾ ਵਾ ਵਿਸਾਖੀ ਦਾ ਮਹਤੱਤਾ ਵੀ ਇਹੀ ਹੈ ਕਿ, ਉਹ ਮਤਲਬ ਕਿ ਬੜੀਆ ਵਧੀਆ ਤਰੀਕੇ ਦੇ ਨਾਲ ਆਪਣੀ ਫਸਲ ਨੂੰ ਵੇਖ ਕੇ ਤੇ ਕਹਿੰਦਾ ਕਿ ਹਾਂ ਜਦੋਂ ਮਤਲਬ ਕਿ, ਕਿਤੇ ਕੋਈ ਗੜੇਮਾਰੀ ਹੋ ਜਾਵੇ ਜਾਂ ਕੁਛ ਹੋ ਜਾਵੇ ਤਾਂ ਫਿਰ ਉਹਦੇ ਵਿੱਚ ਕਿਸਾਨ ਵਿਚਾਰੇ ਨੂੰ ਬੜਾ, ਦੁੱਖਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਵਾ। ਤੇ ਓਦਾਂ ਤੇ ਉਹ ਅਰਦਾਸਾਂ ਕਰਦਾ ਰਹਿੰਦਾ ਹੈ। ਕਿ ਮਹਾਰਾਜ ਮੇਰੀ ਫਸਲ ਵਧੀਆ ਨਿਕਲੇ, ਮੇਰੇ ਬੱਚਿਆਂ ਨੇ ਮਤਲਬ ਖਾਣੀ ਏ ਅੰਨ ਦਾਣੇ ਖਾਣੇ ਆ ਤੇ ਸਾਰਿਆਂ ਦਾ ਢਿੱਡ ਭਰਦਾ ਏ ਕਿਸਾਨ।
ਹਾਂਜੀ ਹਾਂਜੀ।
ਹੂੰ, ਦੀਵਾਲੀ ਦਾ ਹੀ ਮਹੱਤਵ ਬੜਾ ਵਧੀਆ ਵਾ ਦੀਵਾਲੀ ਵਿੱਚ ਇੱਕ ਕੀ ਗੁਰੂ ਹਰਗੋਬਿੰਦ ਜੀ ਜਿਹੜੇ ਸੀ, ਸ਼੍ਰੀ ਹਰਗੋਬਿੰਦ ਜੀ ਉਹ ਅ ਬਵੰਜਾ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੇ ਛੁਡਾ ਕੇ ਲੈ ਕੇ ਆਏ। ਸੀ ਅੰਮ੍ਰਿਤਸਰ ਸਾਹਿਬ, ਹਨਾ ਤੇ ਉਹਨਾਂ ਦੀ ਆਉਂਣ ਦੀ ਖੁਸ਼ੀ ਦੇ ਵਿੱਚ ਉੱਥੇ ਦੀਪਮਾਲਾ ਕੀਤੀ ਗਈ ਆ।
ਉਹੀ ਨਾ, ਹਰ ਤਿਉਹਾਰ ਦਾ ਆਪਣਾ ਆਪਣਾ ਮਹੱਤਵ ਹੈ ਹੀ ਹੈ ਕੋਈ ਨਾ ਕੋਈ
ਹਾਂਜੀ ਹਾਂਜੀ, ਹਰ ਤਿਉਹਾਰ ਜਿਹੜਾ ਵਾ ਆਪਣੀ ਮਹੱਤਤਾ ਲੈ ਕੇ ਆਉਂਦਾ ਆਪਣੇ ਨਾਲ
ਕੋਈ ਵੀ ਤਿਉਹਾਰ ਏ ਭਾਵੇਂ ਕਿਸੇ ਵੀ ਰਿਲੇਜ਼ਨ ਦਾ ਵਾਂ, ਜਿੜਾ ਜਿਸ ਧਰਮ ਨਾਲ ਰਿਲੇਟ ਕਰਦਾ ਵਾਂ, ਹੁਣ ਸਾਰੇ ਤਿਉਹਾਰ ਉਹਨਾਂ ਵਾਸਤੇ ਉਹ ਚੀਜ਼ ਵਧੀਆ ਹੀ ਹੁੰਦੀ, ਕਿਉਂਕਿ ਜੇ ਸੋਚਿਆ ਜਾਵੇ ਤਾਂ ਉਹ ਸਾਡੇ ਇਨਸਾਨਾਂ ਦਾ ਹੀ ਵੱਖਰਾ ਵੱਖਰਾ ਵਾ, ਪਰਮਾ ਮਾਤਮਾ ਨੇ ਸਾਰਿਆਂ ਨੂੰ, ਪਰਮਾਤਮਾ ਨੇ ਵਾਲ ਹੀ ਸਾਰੇ ਜਗ੍ਹਾ ਦੇ ਵਿੱਚ ਵੱਸਿਆ ਗਿਆ ਵੀ ਪਰਮਾਤ ਤਮਾ ਦੇ ਰਸਤੇ ਕਿੱਦਾਂ ਜਾਣਾ ਵਾਂ, ਦੱਸਿਆ ਹਰ ਧਰਮ ਦੇ ਵਿੱਚ ਇਹੀ ਆ ਉਹ ਤੇ ਸਾਡੇ ਲੋਕਾਂ ਦਾ ਹੀ ਹੈ ਵੀ, ਹਾਂ ਇਹ ਇਸ ਧਰਮ ਨਾਲ ਰਿਲੇਟ ਕਰਦਾ
ਹਾਂਜੀ, ਆਪਣੇ ਲੋਕਾਂ ਦੇ ਵਹਿਮ ਭਰਮ ਪੈਦਾ ਪੈਦਾ ਕਰ ਲਏ। ਕਿ ਅਸੀਂ ਆਹ ਤਿਉਹਾਰ ਨਹੀਂ ਮਨਾਉਣਾ, ਸਾਡਾ ਇਹ ਤਿਉਹਾਰ ਵਾ, ਸਾਡਾ ਉਹ ਤਿਉਹਾਰ ਨਹੀਂ ਹੈਗਾ। ਤੇ ਤਿਉਹਾਰ ਹਰ ਇੱਕ ਦਾ ਮਤਲਬ, ਹਾਂਜੀ ਸਾਨੂੰ ਸਾਰਿਆਂ ਨੂੰ ਜਿਹੜੇ ਤਿਉਹਾਰ ਆ, ਰਲ ਮਿਲ ਕੇ ਮਨਾਉਣੇ ਚਾਹੀਦੇ ਆ। ਇਹਦੇ ਨਾਲ ਕਿ ਆਪਸੀ ਭਾਈਚਾਰੇ ਦੀ ਸਾਂਝ ਪੈਂਦੀ ਆ, ਲੋਕ ਨੇੜਤਾ ਵੱਧਦੀ ਹੈ, ਇੱਕ ਦੂਜੇ ਦਾ ਦੁੱਖ ਸੁੱਖ ਸਾਂਝਾ ਕਰਦੇ ਹਾਂ ਆਪਾਂ ਇੱਕ ਦੂਸਰੇ ਦੇ ਨਾਲ
ਉਹੀ ਨਾ
ਹਮ ਜੀ, ਉਹੀ ਨਾਂ ਤੇ ਹੋਰ ਦੀਵਾਲੀ ਤੋਂ ਇਲਾਵਾ ਹੋਰ ਕਿਹੜਾ ਹਾਂ ਹੋਰ ਕਿਹੜਾ ਤਿਉਹਾਰ ਤੁਹਾਨੂੰ ਵਧੀਆ ਲੱਗਦਾ, ਦੀਵਾਲੀ ਤੋਂ ਸਿਵਾ, ਵਿਸਾਖੀ ਤੋਂ ਸਿਵਾ ਹੋਰ
ਹੋਰ ਹੋਲੀ ਵੀ ਵਧੀਆ ਵਾ, ਕਲਰਸ ਦਾ ਵਾ ਤਿਉਹਾਰ ਵੀ ਰੰਗੋਲੀ ਕਰਨਾ ਵਧੀਆ ਲੱਗਦਾ, ਵੀ ਕਲਰਸ
ਹਾਂ ਮੇਰਾ ਵੀ ਇਹੀ ਕਾਰਨ ਹੀ ਕਿ, ਹੋਲੀ ਵੀ ਵਧੀਆ ਕਿਉਂਕਿ ਕਲਰਫੁਲ ਫੈਸਟੀਵਲ ਆ ਬੱਚੇ, ਕਲਰਸ ਲਗਾ ਕੇ ਹੋਲੀ ਖੇਦ ਕੇ ਬੜਾ ਖੁਸ਼ ਹੁੰਦੇ ਆ ਪਿਛ ਪਿਚਕਾਰੀਆਂ ਵਗੈਰਾ ਲਿਆ ਕੇ, ਕਲ
ਬਾਹਰ ਆਉਂਦੀਆਂ ਵਾ ਵੀ, ਜਿੱਦਾਂ ਜਿਹੜੀ ਆਪ ਡਰੋ ਕਰਦੇ ਹਾਂ, ਡਰੋ ਵਗੈਰਾ ਕੁੱਛ ਬਣਾਉਂਨੇ ਆਂ। ਤੇ, ਹਾਂ ਵਧੀਆ। ਵੀ ਇੱਕ ਦੂਜੇ ਨੂੰ, ਭੱਜ-ਭੱਜ ਕੇ ਇੱਕ ਦੂਜੇ ਦੇ ਪਿੱਛੇ ਕਲਰ ਲਾਉਣਾ ਤੇ ਫਿਰ ਖੁਸ਼ੀ ਹੁੰਦੀ ਐ ਨਾ।
ਹਾਂ, ਬੱਚੇ ਚੀਜ਼ਾਂ ਨੂੰ ਉਡੀਕਦੇ ਰਹਿੰਦੇ ਕਿ ਮੰਮਾ ਇਹ ਤਿਉਹਾਰ ਕਦੋਂ ਆਉਣਾ ਮੰਮਾ ਇਹ ਕਦੋਂ ਆਉਣਾ ਮੰਮਾ ਉਹ ਕਦੋਂ ਆਉਣਾ? ਬੱਚਿਆਂ ਨੂੰ ਪਤਾ ਹੁੰਦਾ ਏ ਚੀਜ਼ਾਂ ਦਾ ਕਿਊ? ਕਿ ਓਨੂੰ ਪੜ੍ਹਾਇਆ ਜਾਂਦਾ ਉਨਾਂ ਨੂੰ ਦੱਸਿਆ ਜਾਂਦਾ ਏ।
ਦੱਸਿਆ ਜਾਂਦਾ, ਹਾਂਜੀ।
ਹਾਂਜੀ-ਹਾਂਜੀ ਓਈ ਚੀਜ਼ਾਂ ਨਾ। ਹਾਂ ਨੂੰ ਹਰ ਇਕ ਨੂੰ ਜਿਹੜਾ ਤਿਉਹਾਰ ਅ ਬੜੇ ਵਧੀਆ ਤਰੀਕੇ ਦੇ ਨਾਲ ਮਨਾਉਣੇ ਚਾਹੀਦੇ ਆ, ਕੋਈ ਵੀ ਮਤਲਬ ਕਿ ਤੁਹਾਡੇ ਅਕੋਰਡਿੰਗ ਕੀ ਹੈ ਕਿ ਤਿਉਹਾਰ ਨੂੰ ਕਿਵੇਂ ਮਨਾਈਏ ਆਪਾਂ ਕਿ ਲੋਕ ਆਪਸ ਵਿੱਚ ਭਾਈ ਚਾਰੇ ਦੀ ਸਾਂਝ ਪੈਦਾ ਹੋ ਜੇ।
ਇਹੀ ਐ ਫਿਰ ਰਲ ਮਿਲ ਕੇ ਮਨਾਓ, ਸਾਰੇ ਜਣੇ ਇੱਕ ਦੂਜੇ ਨੂੰ ਜਿੱਦਾਂ ਕੋਈ ਤਿਉਹਾਰ ਤੇ ਗਿਫਟ ਲੈ ਜਾਓ ਕਿਸੇ ਦੇ ਘਰ ਉੱਥੇ। ਤੁਸੀਂ ਦੂਜੇ ਦੇ ਨਾਲ ਨਿਰਧਾਨਗੀ ਬੈਠੋ ਗੱਪ-ਸ਼ੱਪ ਕਰੋ।
ਹਾਂਜੀ ਓਈਨਾਂ ਬਾਹਰਲੀ ਕੰਟਰੀਜ਼ ਦੇ ਵਿੱਚ ਦੇਖੋ ਨਾ ਇੱਕ-ਦੂਸਰੇ ਕੋਲੋਂ ਟਾਈਮ ਨਹੀਂ ਹੁੰਦਾ ਹੈਗਾ। ਸਾਡੇ ਇੰਡੀਆ ਦੀ ਇਹ ਖਾਸ ਮਹੱਤਤਾ ਇਹੀ ਆ ਕਿ ਏੱਥੇ ਤਿਉਹਾਰ ਜਿਹੜੇ ਆ ਲੋਕਾਂ ਨੂੰ ਆਪਸ ਵਿੱਚ ਮਿਲਾ ਕੇ ਰੱਖ ਇੱਕ-ਦੂਜੇ ਨਾਲ ਨੇੜੇ ਕਰਕੇ ਰੱਖਦੇ ਆ ਤਿਉਹਾਰ।
ਹਾਂਜੀ-ਹਾਂਜੀ ਇੱਕ-ਦੂਜੇ ਨੂੰ, ਵੀ ਓਹੀ ਇੱਕ-ਦੂਜੇ ਨਾਲ ਗੱਲਬਾਤ ਬਣੀ ਰਹਿੰਦੀ ਆ, ਅ ਬਣਿਆ ਰਹਿੰਦਾ ਜ਼ਰੀਆ।
ਕੋਈ ਨਾ ਇੱਕ-ਦੂਸਰੇ ਦੇ ਨਾਲ ਰਲ-ਮਿਲ ਕੇ ਮਨਾਈਏ ਤਿਉਹਾਰ ਤੇ ਉੱਥੇ ਹੱਥ ਦੇਵੀ। ਖੁਸ਼ੀਆਂ ਹੋਰ ਵੱਧ ਜਾਂਦੀਆਂ, ਪਹਿਲਾਂ ਦੇਖਿਆ ਨਾ ਲੋਕੀ ਵਿਆਵਾਂ ਦੇ ਵਿੱਚ ਜਾਂਦੇ ਹੁੰਦੇ ਸੀ। ਤੇ ਕਿੰਨੇ-ਕਿੰਨੇ ਦਿਨ ਰਹਿਣਾ ਲੋਕਾਂ ਨੇ।
ਹਾਂ, ਰਹਿਣਾ।
ਹਾਂ ਨਾ ਕਿੰਨੇ-ਕਿੰਨੇ ਦਿਨ ਰਹਿੰਦੇ ਹੁੰਦੇ ਸੀ। ਤੀ ਲੋਕ ਤੇ ਕਿੰਨਾ-ਕਿੰਨਾ ਉਨ੍ਹਾਂ ਨੇ ਚਾਅ ਕਰਨਾ।
ਹਾਂਜੀ-ਹਾਂਜੀ, ਕਿੰਨੇ-ਕਿੰਨੇ ਦਿਨ ਰਹਿ ਕੇ ਇੰਜੌਏ ਕਰਨਾ ਹਾਂ। ਤਿਉਹਾਰ ਵਾਲਾ ਸਿਸਟਮ ਐ ਇੱਦਾਂ ਕਿੰਨੇ-ਕਿੰਨੇ ਦਿਨ ਵਿਆਹ ਚੱਲਦਾ ਹੀ ਹੁਣ ਤੇ ਇੱਕੋ ਦਿਨ ਚ ਹੀ ਖ਼ਤਮ ਹੋ ਇੱਦਾਂ
ਹਾਂ, ਹੀਣਾ ਓਹ ਤਿਆਰ, ਚਾਰ ਪਰੋਣੇ ਆ ਜਾਣ। ਤੇ ਓਹੀ ਕਹਿੰਦੇ ਨੇ ਛੋਟਾ ਤਿਉਹਾਰ ਹੋ ਗਿਆ ਸਾਡਾ ਤਿਉਹਾਰ ਹੀ ਮਨਾ ਲਿਆ ਅਪ।
ਓਵੀ ਸਾਰਾ ਪਰਿਵਾਰ ਨੀ ਰਹਿੰਦੇ।
ਹਾਂਜੀ। ਅੱਧੇ ਘਰੇ ਰਹਿ ਜਾਂਦੇ ਆ।
ਹੁਣ ਤਿਉਹਾਰਾਂ ਦੇ ਵਿੱਚ ਤੇ ਇਹ ਹੁੰਦਾ ਨਾ ਕਿ ਹਾਂ ਆਪਾਂ ਜਾਣਾ ਹੀ ਜਾਣਾ ਆਪਾਂ ਇੱਕਦੂਜੇ ਨੂੰ ਪ੍ਰੋਮਿਸ ਕੀਤ। ਤਾਂ ਹੁੰਦਾ ਕਿ ਅਸੀਂ ਆਹ ਤਿਉਹਾਰ ਤੇ ਤੁਹਾਡੇ ਕੋਲ ਆਵਾਂਗੇ ਤੁਹਾਡੇ ਮੇਲਾ ਲੱਗਦਾ ਸੀ ਮੇਲਾ ਵੇਖਾਂਗੇ। ਦੇਖੋ ਨਾ ਨਾਨਕੇ ਆਪਾਂ ਜਾਂਦੇ ਹਾਂ ਸਾਨੂੰ ਫੋਨ ਕਰਦੇ ਹੁੰਦੇ ਕਿ ਹਾਂ ਚੀਜ਼ਾਂ ਦੇ
ਹਾਂ, ਓਹੀ ਤਾਂ ਸਈ ਗੱਲ ਸਾਡੇ ਵੀ ਨਾਨਕੇ ਜਦੋਂ ਅਸੀਂ ਨਿੱਕ ਕਿਊ ਨਹੀਂ ਸੀ? ਸਾਡੇ ਉੱਥੇ ਮਾਮਾ ਜੀ ਉਹਨਾਂ ਦੇ ਘਰਾਂ ਲਾਗੇ ਹੈਗਾ ਸੀ ਇੱਕ।
ਹਾਂਜੀ।
ਮੇਲਾ ਲੱਗ ਛੁੱਟੀਆਂ ਏ, ਐਸੇ ਹੀ ਆਟੋਮੈਟਿਕਲੀ ਉਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ। ਤੇ ਜਾਣਾ, ਤੇ ਸਾਰੇ ਰਿਸ਼ਤੇਦਾਰਾਂ ਨੇ ਆਉਣਾ ਵੀ ਸਾਰਿਆਂ ਦੇ ਮਾਸ ਤਾਈਆਂ ਦੇ ਬੱਚੇ ਵੀ ਇਕੱਠੇ ਹੋਣਾ ਸਾਰਿਆਂ ਨੇ ਖੁਸ਼ੀ ਮਨਾਉਣੀ।
ਓਈ ਨਾ, ਓਹ ਓ ਟਾਈਮ ਓਹ ਸਮਾਂ ਓ ਯਾਦ ਕਰੀਦਾ ਤੇ ਚੇਤਾ ਆਉਂਦਾ। ਓਹ ਦਿਨ ਵੀ ਬੜੇ ਵਧੀਆ ਹੁੰਦੇ ਸੀ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਸਾਨੂੰ ਫੋਨ ਕਰਨਾ ਆ ਜੋ। ਅਹ ਇਹ ਮੇਲਾ ਲੱਗਣਾ ਤੇ ਬਚ ਬੱਚਿਆਂ ਨੂੰ ਨਾਲ ਲੈ ਕੇ ਆਇਓ, ਬੱਚਿਆਂ ਨੇ ਪੰਗੂੜੇ ਦੇਖਣੇ ਚਾਅ ਕਰਨਾ ਕਿ ਅਸੀਂ ਜਾਣਾ ਹੀ ਜਾਣਾ, ਆਪ ਭਾਵੇਂ ਅਸੀਂ ਇਗਨੋਰ ਕਰੀਏ ਕਿ ਨਹੀਂ ਜਾਣਾ ਬੱਚਿਆਂ ਨੂੰ ਪਤਾ ਲੱਗ ਜਾਵੇ ਸੀ, ਕਿ ਉੱਥੇ ਮੇਲਾ ਏ ਉੱਥੇ ਖਿਡੋਨ
ਹੁਣ ਤੇ ਅੱਗੇ ਅੱਗੇ ਗਾਹ ਸਭ ਰਿਸ਼ਤੇ ਖਤਮ ਹੁੰਦੇ ਜਾ ਰਹੇ ਆ ਹਨਾ, ਕਿ ਜੇ ਕਿਸੇ ਦੀ ਪਹਿਲਾਂ ਬੇੇਟਾ ਹੋ ਜਾਂਦਾ ਵਾ ਤੇ ਉਹ ਕਿਸੇ ਦੀ ਬੇਟੀ ਨੀ ਅੱਗੋਂ ਵੀ ਹਾਂ, ਇਕੱਲਾ ਇਕੱਲਾ ਸਿੰਗਲ ਬ੍ਰਦਰ ਨਾ 'ਚ ਚਾਚੇ, ਤਾਏੇ ਤਾਂ ਇਹ ਕੋਈ ਨਾ ਦੀਗਾਂ ਭੈਣਾਂ, ਨਿੱਕੀਆਂ ਨਿੱਕੀਆਂ ਕਿ ਅਤੇ ਉਹਨਾਂ ਦੀਆਂ ਭੂਆ ਨਹੀਂ ਹੈ ਕੋਈ ਜਾਂ
ਉਹ ਨਾ ਸਹੀ ਗੱਲ ਵਾ ਹੀ ਨਾ, ਕਿ ਕੋਈ ਨਹੀਂ ਹਾਰਿਆ ਕੁਝ ਕੁਛ ਵੀ ਹੈਗਾ ਨਹੀਂ ਆ, ਤੇ ਹਰ ਕੋਈ ਆਪੋ ਆਪਣੇ ਦੇ ਨਾਲ ਹੀ ਮਤਲਬ ਰੱਖਦਾ ਵਾ, ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨੀ
ਮਤਲਬ ਨਹੀਂ, ਪਹਿਲਾਂ ਦੇਖ ਮਾਸੀ‌ ਜਾਂ ਭੂਆ ਦੇ ਬੱਚੇ ਤੇ ਕਿੰਨੇ ਇਕੱਠੇ ਰਹਿੰਦੇ ਨਾਨਕੇ ਦੇ ਹਨਾ, ਹੁਣ ਸਾਰੇ ਆਪਣੇ ਆਪਣੇ ਇਹ ਹੁੰਦਾ ਵੀ ਠੀਕ ਹੈ ਪੜ੍ਹ ਲਿਖ ਗਏ, ਕੋਈ ਆਪਣੇ ਕੰਮ ਕਰਦੇ ਲੱਗ ਜਾ ਰੋਜ਼ ਕਰਦੇ ਸਾਰੇ ਦੂਰ ਦੂਰ ਹੋ ਗਏ, ਹੁਣ ਤਾਂ ਬਸ ਇਹੀ ਆ ਫੋਨ ਸਹੀ ਆ ਵੀ, ਇੱਕ ਦੂਜੇ ਨਾਲ ਗੱਲ ਕਰ ਲਓ ਅਤੇ
ਪਰ ਨਹੀਂ ਨਾ ਹੁਣ ਸਾਨੂੰ ਜਿੱਦਾਂ ਤਿਉਹਾਰ ਹੈ, ਸਾਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਨਾ ਕਿ ਤਿਉਹਾਰਾਂ ਦੇ ਵਿੱਚ ਹੀ ਸਾਡਾ ਮੇਲ ਮਿਲਾਪ ਹੁੰਦਾ ਹੈ ਆਪਾਂ ਨਾ ਕਈ ਦੀਵਾਲੀ ਮੌਕੇ, ਕਿਸੇ ਵਿਸਾਖੀ ਮੌਕੇ, ਹੋਲੀ ਮੌਕੇ, ਲੋਹੜੀ ਮੌਕੇ ਕੇ ਆਪਾਂ ਇੱਕ ਦੂਸਰੇ ਕੋਲ ਜਾਈਏ, ਪਿਆਰ ਵਧੇ ਸਾਡਾ ਤੇ ਇਹ ਚੀਜ਼ ਸਾਨੂੰ ਅਪਣਾਉਣੀ ਚਾਹੀਦੀ ਆ, ਸਾਨੂੰ ਸਾਡੇ ਬੱਚਿਆਂ ਨੂੰ ਵੀ ਦੱਸਣੀ ਚਾਹੀਦੀ। ਕਿ ਸਾਡੇ ਬੱਚੇ ਵੀ ਇਹ ਚੀਜ਼ਾਂ ਸਿੱਖ ਸਕਣ ਹਨਾ, ਕਿ ਬ ਬੱਚੇ ਦੇ ਆਪਸ ਵਿੱਚ ਪ੍ਰੇਮ ਪਿਆਰ ਦੇ ਨਾਲ ਰਹਿਣ ਦੇ ਨਾਲ ਹੀ ਰਿਸ਼ਤੇ ਨਿਭਦੇ ਆ, ਦੇਖੋ ਜੇ ਨਫ਼ਰਤ ਤਾਂ ਹੋ ਗਈ ਬੱਚੇ ਤੇ ਤੁਹਾਨੂੰ ਪਤਾ ਕਿ ਬੱਚੇ ਉੱਥੇ ਜਾਂਦੇ ਨਹੀਂ, ਜਿੱਥੇ ਪਿਆਰ ਮਿਲੇ ਬੱਚੇ ਜਾਂਦੇ ਵੀ ਉੱਥੇ ਆ
ਇੱਕ ਇਹ ਸਭ ਤੋਂ ਵੱਡਾ ਇਹ ਕਾਰਨ ਆ ਵੀ ਜਿੱਦਾਂ ਜੇ ਵੱਡੇ ਜਾਣੇ ਦੇ ਵਿੱਚ ਕੋਈ ਗੁੱਸਾ ਵਾ, ਆਪਣੇ ਰਿਸ਼ਤੇ ਦੇ ਵਿੱਚ ਕੋਈ ਰਿਸ਼ਤੇ ਰਿਸ਼ਤੇਦਾਰ ਦੇ ਨਾਲ ਉਹਨੂੰ ਆਪਣੇ ਤੱਕ ਸੀਮਿਤ ਰੱਖੋ, ਬੱਚਿਆਂ ਦੇ ਨਾਲ ਕੋਈ ਇੱਦਾਂ ਦੀ ਗੱਲ ਨਾ ਕਰੋ, ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਹਾਂ ਉਹਨਾਂ ' ਵੀ ਨਫ਼ਰਤ ਹੋ ਜਾਂਦੀ ਵੀ ਸ਼ਾਇਦ ਪਤਾ ਨਹੀ ਕਿਦਾਂ ਦਾ
ਹਾਂ, ਬੱਚੇ ਭੋਲੇ ਹੁੰਦੇ ਆ ਆਪਾਂ ਜਿੱਦਾਂ ਬੱਚਿਆਂ ਨੂੰ ਸਿਖਾਵਾਂਗੇ ਬੱਚਿਆਂ ਨੇ ਓਦਾਂ ਸਿੱਖ ਲੈਣਾ ਵਾ।
ਹਾਂਜੀ ਤੇ ਇਹ ਵੀ ਵੈਹੇੇੇ ਹੀ ਤੇ ਹੁਣ ਬਹੁਤ ਅੱਗੇ ਰਿਸ਼ਤੇ ਬੜੇ ਘੱਟ ਗਏ ਆ ਤੇ ਜਿਹੜੇ ਹੈਗੇ ਉਹਨਾਂ ਨੂੰ ਵੀ ਬਚਾਉਣ ਕਾਰਨ ਤੇ ਇਹੀ ਆ ਵੀ ਚਲੋ ਕੋਈ ਦਿਨ ਤਿਉਹਾਰ ਹੋਇਆ ਕਿਸੇ ਨੂੰ ਮਿਲੋ ਵਰਤੋ ਹਨਾ
ਹਾਂਜੀ, ਕਿਉਂਕਿ ਆਪਾਂ ਇਸੇ ਚੀਜ਼ਾਂ ਤੇ ਇਸੇ ਰਿਸ਼ਤਿਆਂ ਦੇ ਤੇ ਹੀ ਮਿਲਦੇ ਹਾਂ, ਹੁਣ ਦੇਖੋ ਓਦਾਂ ਤੇ ਕੋਈ ਕਿਸੇ ਨੂੰ ਮਿਲਦਾ ਨੀ ਆ। ਹਨਾ ਕੋਈ ਤਿਉਹਾਰ ਹੋ ਜੇ, ਵਿਆਹ ਮੌਕਾ ਹੋ ਜੇ, ਸ਼ਾਦੀ ਹੋ ਜੇ, ਫੇਰ ਹੀ ਕੋਈ ਇੱਕ ਦੂਸਰੇ ਨੂੰ ਮਿਲਦਾ ਦੇਖੋ ਹੁਣ ਜਿੱਦਾਂ ਲੜਕੀਆਂ ਸਹੁਰੇ ਤੋਂ ਪੇਕੇ ਪਰਿਵਾਰ ਤਕ ਹੀ ਸੀਮਿਤ ਰਹਿ ਗਈਆਂ ਸਹੁਰੇ ਚਲੇ ਗਈਆਂ, ਪੇਕੇ ਆ ਗਈਆਂ, ਸਹੁਰੇ ਚਲੇ ਗਈਆਂ, ਪੇਕੇ ਆ ਗਈਆਂ। ਪਹਿਲੋਂ ਲੋਕੀ ਹੁੰਦੇ ਸੀ ਕਦੇ ਮਾਸੀ ਕੋ ਚਲ ਜਾਂਦੀ ਸੀ, ਕੋਈ ਕੋਈ ਕਿਤੇ ਚਲ ਜਾਂਦੀ ਸੀ ਕਿ ਪ੍ਰੇਮ ਪਿਆਰ ਹੈਗਾ ਸੀ ਤੇ ਲੋਕੀ ਇੱਕ ਦੂਸਰੇ ਨਾਲ ਮਿਲਦੇ ਵਰਤਦੇ ਵੀ ਹੈਗੇ ਹੀ। ਹਨਾ, ਇਹ ਚੀਜ਼ ਹੈ ਸੀ। ਤੇ ਚਲੋ ਕੋਈ ਨਹੀਂ, ਤਿਉਹਾਰ ਜਿਹੜੇ ਸਾਨੂੰ ਫਿਰ ਵੀ ਰਲ ਮਿਲ ਕੇ ਮਨਾਉਣੇ ਚਾਹੀਦੇ ਆ ਕਿਉਂਕਿ ਇਹਨਾਂ ਦਾ